ਸਤਿ ਸ੍ਰੀ ਅਕਾਲ ਭੂਆ ਜੀ,
ਸਤਿ ਸ੍ਰੀ ਅਕਾਲ ਜੀ ਪੁੱਤਰ ਜੀ ਹੋਰ ਕੀ,
ਹਾਂਜੀ ਵਧੀਆ ਜੀ, ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ ਹੋਰ ਪੜ੍ਹਾਈ ਵਧੀਆ ਚੱਲ ਰਹੀ ਹੈ।
ਹਾਂਜੀ-ਹਾਂਜੀ ਵਧੀਆ ਚੱਲਏ,
ਅੱਛਾ ਸਕੂਲ ਹੁਣ ਖੁੱਲਣ ਵਾਲੇ ਹੋਣਗੇ।
ਸਕੂਲ ਖੁੱਲਣ ਵਾਲੇ ਹਜੇ ਤਾਂ ਛੁੱਟੀਆਂ ਚੱਲਦੀਆਂ ਨੇ, ਜੁਲਾਈ ਚ ਖੁੱਲਣ ਗੇ ਇੱਕ ਜੁਲਾਈ ਤੋ,
ਹੁਣ ਲਾਸਟ ਈ ਐ ਪੰਜ ਛੇ ਦਿਨ ਹੀ ਰਹਿ ਗਏ ਹੁਣ ਤੇ,
ਹਾਂਜੀ-ਹਾਂਜੀ ਹੋਰ ਸਭ ਵਧੀਆ,
ਹਾਂਜੀ ਸਭ ਵਧੀਆ, ਹੋਰ ਸੁਣਾਓ ਕੀ ਹਾਲ ਚਾਲ ਹੈ ਮੰਮੀ ਪਾਪਾ? ਅੱਜ ਮੈਂ ਬਾਬੂ ਬਣਾਇਆ ਸੀ ਬੱਚੇ ਬਸ ਕਹਿਣ ਲੱਗੇ ਮੰਮਾ ਅੱਜ ਵਾਈਟ ਸੋਸ ਪਾਸਤਾ ਬਣ, ਨੌ,
ਅੱਛਾ-ਅੱਛਾ, ਆਹੋ ਉਸ ਦਿਨ ਵਿੱਚ ਤੁਸੀਂ ਬਣਾਇਆ ਸੀ ਨਾ ਬੜਾ ਸਵਾਦ ਬਣਾਇਆ ਸੀ। ਜਦੋਂ ਮੈਂ ਆਈ ਸੀ ਨਾ ਉਦੋਂ ਬੜਾ ਵਧੀਆ ਹਾਂ ਬੜਾ ਟੇਸਟੀ ਲੱਗਾ ਸੀ। ਕਿੱਦਾਂ ਬਣਾਦੇ ਕਿੱਦਾਂ ਉਹ?
ਬਾਈਟ ਸੋਸ ਪਾਸਤਾਂ ਬਾਬੂ ਸਿੰਪਲ ਹੀ ਹੈ ਇਏਦਾਂ ਦਾ ਕੁਛ ਨੀ ਹੈ ਮਤਲਬ ਜਿੱਦਾਂ। ਅਸੀਂ ਪਾਸਤਾ ਲੈ ਲਈਏ ਠੀਕ ਹੈ ਪਾਸਤਾ, ਨੂੰ ਅਸੀਂ ਬੋਇਲ ਕਰਨਾ ਖੁੱਲੇ ਭਾਂਡੇ ਵਿੱਚ ਖੁੱਲਾ ਪਾਣੀ ਪਾਣਾ ਹੈ
ਅੱਛਾ
ਹਾਂ ਪਾਣੀ ਭਾਂਡਾ ਟਾਈਟ ਨਹੀਂੀ ਹੋਣਾ ਚਾਹੀਦਾ ਉਸ ਤੋਂ ਬਾਅਦ ਉਹਨੂੰ ਬੋਇਲ ਕਰ ਲਓ ਘੱਟੋ ਘੱਟ ਜਿੱਦਾਂ ਅ ਸਾਡੇ ਕੋਲ ਹੈ ਤੇ ਅੱਸੀ ਪਰਸੈਂਟ ਅਸੀਂ ਉਹਨੂੰ ਬੋਇਲ ਕਰਨਾ ਮਤਲਬ ਕੱਚਾ ਲੈ ਜਾਂਦਾ ਫਿਰ
ਅੱਛਾ
ਤੋਂ ਬਾਅਦ ਉਹਦੇ ਚ ਖੁੱਲਾ ਪਾਣੀ ਪਾ ਦੋ ਥੋੜਾ ਨਮਕ ਤੇ ਇੱਕ ਅੱਧਾ ਚਮਚ ਉਹਨੂੰ ਪਾ ਦੋ ਕਿ ਨ ਮੈਂ ਨਮਕ ਤੁਸੀਂ ਹਿਸਾਬ ਨਾਲ ਅੱਧਾ ਚਮਚ ਕੋ ਪਾ ਦੋ ਬਸ
ਅੱਛਾ
ਹਾਂ ਅੱਧਾ ਚਮਚ ਨਮਕ ਪਾ ਕੇ ਉਹ ਚ ਤੁਸੀਂ ਅਹ ਇੱਕ ਤੇਲ ਚਮਚ ਤੇਲ ਪਾ ਦੋ ਜਿਹਦੇ ਕਿ ਉਹ ਚਿਪਕੇ ਨਾਸ ਚ ਹਾਂ ਫੇਰ ਉਹਨੂੰ ਤੁਸੀਂ ਉਬਲਣ ਦੋ ਮਤਲਬ ਖੁੱਲੀ ਗੈਸ ਨਾ ਵੱਡੀ ਵੱਡੀ ਗੈਸ ਤੇ ਉਹਨੂੰ ਅੱਧਾ ਫੋਨ ਅੱਧਾ ਘੰਟਾ ਉਬਲਣ ਦ
ਅੱਛਾ ਗੈਸ ਤੇਜ ਰੱਖਣੀ ਹੈ
ਹਾਂਜੀ ਜਦੋਂ ਅੱਸੀ ਪ੍ਰਸੈਂਟ ਪੱਕ ਜਾਏ ਨਾ ਉਹ
ਹਾਂਜੀ
ਅਸ ਅੱਸੀ ਪ੍ਰਸੈਂਟ ਜਦੋਂ ਪੱਕ ਜੇ ਉਸ ਤੋਂ ਬਾਅਦ ਉਹਨੂੰ ਪਾਣੀ ਚ ਛਾਨਣੀ ਚ ਤੁਸੀਂ ਛਾਨ ਲਓ ਠੰਡੇ ਪਾਣੀ ਵਿੱਚ ਠੰਡੇ ਪਾਣੀ ਚ ਛਾਨ ਕੇ ਫਿਰ ਤੁਸੀਂ ਉੱਪਰੋਂ ਦੀ ਠੰਡਾ ਪਾਣੀ ਹੀ ਪਾਉਣਾ ਕਿ ਆਪਸ ਵਿੱਚ ਚਿਪਕੇ ਨਾ
ਅੱਛਾ ਉਹ ਫਿਰ ਛਾਨਣਾ ਦੁਬਾਰਾ ਛਾਨਨਾ
ਨਹੀਂ ਛਾਨਣਾ ਨੀ ਪਾਣੀ ਉੱਪਰੋਂ ਟੈਪ ਚਲਾ ਦੋ ਠੰਡੇ ਪਾਣੀ ਦੀ
ਅੱਛਾ ਅੱਛਾ ਓਦਾਂ ਵੀ ਗੋ ਕੇ ਰੱਖਦੀਏ
ਭਿਗੋਉਣਾ ਨੀ ਹੈ ਬਾਬੂ ਭਿਗੋਣਾ ਨੀ ਹੈ ਓਦਾਂ ਪਾਣੀ ਪਾ ਦੋ ਜਿੱਦ ਕਿ ਪਾਣੀ ਛਾਨੀ ਚੋਂ ਨਿਕਲ ਜਾ ਛਾਨੀ ਚ ਛਾਨ ਹੈ ਨਾ ਪੁੱਤਰ
ਅੱਛਾ ਅੱਛਾ
ਜੀ ਹਾਂਜੀ ਛਾਨੀ ਚ ਛਾਨ ਹੈ ਜਿੱਦਾਂ ਕਿ ਬਈ ਚਿਪਕੇ ਨਾ ਆਪਸ ਵਿੱਚ
ਅੱਛਾ ਅੱਛਾ
ਹਾਂਜੀ
ਤੇ ਮਤਲਬ ਕਿੰਨਾ ਕੁ ਪਾਣੀ ਚ ਕਿੰਨਾ ਪਾਣੀ ਛੜਨਾ
ਪਾਣੀ ਤੇ ਜਿੱਦਾਂ ਜਿਹਦੇ ਚ ਅਸੀਂ ਬੋਇਲ ਕੀਤਾ ਸੀ ਉਹ ਸਾਰਾ ਛਾਨੀ ਚ ਛੰਝੇਗਾ ਉੱਥਤੇ ਆਪਣੇ ਆਪ ਖੁੱਲ੍ਹਲਾ ਪਾਣੀ ਪਾਉਨਾ ਸੀ ਨਾ ਕੜਾਹੀ ਭਰ ਕੇ ਪੂਰਾ ਜਿੱਦਾਂ ਤੁਹਾਡਾ ਮੰਨ ਲਓ ਤੇ ਤੁਹਾਡੀ ਮੇਜਰਮੈਂਟ ਦੇ ਹਿਸਾਬ ਨਾਲ ਹੈ ਜਿੱਦਾਂ ਤੁਸੀਂ ਪਾਈਆ ਬਣਾ ਰਹੇ ਹੋ ਅੱਧੀ ਕਿੱਲੋ ਬਣਾ ਰਹੇ ਹੋ ਉਹ ਤੇ ਆਪਣੀ ਫੈਮਿਲੀ ਦੇ ਹਿਸਾਬ ਨਾਲ ਹੀ ਬਣਦਾ ਨਾ ਪੁੱਤਰ
ਅੱਛਾ
ਹਾਂਜੀ ਤੇ ਜਿੱਦਾਂ ਆਪਾਂ ਫਿਰ ਉਹਦੀ ਵਾਈਟ ਸੋਸ ਤਿਆਰ ਕਰਨੀ ਹੈ ਉਹਦੇ ਵਾਸਤੇ ਹਾਂਜੀ ਉਹਦੇ ਵਾਸਤੇ ਸਾਨੂੰ ਮ ਮੱਖਣ ਤੇ ਮੈਦਾ ਉਹ ਚਾਹੀਦਾ ਹੈ ਆਪਾਂ ਨੂੰ ਜਿਵੇਂ ਦੋ ਚਮਚ ਮੱਖਣ ਲੈ ਲਿਆ ਤੇ ਡੇਢ ਚਮਚ ਆਪਾਂ ਮੈਦਾ ਲੈ ਲਿਆ ਉਹਨੂੰ ਨਾ ਮੈਦੇ ਵਿੱਚ ਕੜਾਹੀ ਵਿੱਚ ਪਾ ਕੇ ਮੱਖਣ ਨੂੰ ਨਾਲ ਡੇਢ ਚਮਚ ਆਪਾਂ ਮੈਦਾ ਪਾ ਦੇਣਾ ਉਹਨੂੰ ਫਿਰ ਹਲਕੀ ਬਿਲਕੁਲ ਫੁਲ ਸਲੋ ਗੈਸ ਤੇ ਨਾ ਉਹਨੂੰ ਤੀਮੀ ਤੀਮੀ ਤੇ ਉਹਨੂੰ ਭੁੰਨਣ ਐ ਮੈਂਦੇ ਨੂੰ ਸੋਲੀ ਤਰ੍ਹਾਂ ਹਾਂ ਜਿਦਾਂ ਕਿ ਕੱਚਾ ਨਾਲਾ ਜੇ ਫਿਰ ਨਾ ਉਸੋ ਉਸਦਾ ਕੱਚਾ ਫਲੇਵਰ ਆਉਂਦਾ ਮੂੰਹ ਚ
ਅੱਛਾ ਅੱਛਾ।
ਹਾਂਜੀ ਫੇਿਰ ਉਹਨੂੰ ਭੁੰਨ ਕੇ ਜਦੋਂ ਥੋੜ੍ਹਾ ਜਿਹਾ ਰੈੱਡ ਸ਼ੇਡ ਚ ਆ ਜੇ ਬਿਲਕੁਲ ਕਾਲਾ ਵੀ ਨੀ ਕਰਨਾ ਫਿਰ। ਨਾ ਉਹ ਜਲੇ ਦਾ ਟੇਸਟ ਆਏਗਾ। ਥੋੜ੍ਹੀ ਜਿਹੀ ਬਰਾਊਨ ਸ਼ੇਡ ਆ ਜੇ ਨਾ ਹਲਕਾ ਜਿਹਾ ਉਹ ਚ ਫੇਰ ਅਸੀਂ ਪਾ। ਪਾ ਦੁੱਧ ਪਾ ਲਿਆ ਪੁੱਤਰ ਦੁੱਧ ਪਾਣੀ ਨੀ ਪੈਂਦਾ ਇਹਦੇ।
ਅੱਛਾ ਅੱਛਾ ਦੁੱਧ ਪੈਂਦਾ ਇਹਦੇ ਚ।
ਹਾਂਜੀ ਦੁੱਧ ਪੈਂਦਾ ਜਿੱਦਾਂ ਸਾਡੇ ਕੋਲ ਪਾਈਆ ਅਗਰ ਪਾਈਆ ਦਾ ਅਸੀਂ ਬਣਾ ਰਹੇ ਹਾਂ ਤੇ ਕਿੱਲੋ ਖੰਣ ਦੁੱਧ ਪੈ ਜਾੇਗਾ ਉਹਦੇ ਚ।
ਅੱਛਾ ਅੱਛਾ।
ਹਾਂਜੀ ਫੇਰ ਆਪਾਂ ਨੂੰ ਨਾ ਉਬਲਿਆ ਦੁੱਧ ਪਾਉਣਾ ਪੁੱਤਰ ਉਹਦੇ ਚ ਕੱਚਾ ਦੁੱਧ। ਨੀ ਪਾਉਣਾ।
ਅੱਛਾ।
ਹਾਂਜੀ ਉਬਲਿਆ ਦੁੱਧ ਗਰਮ ਦੁੱਧ ਹੋਏ। ਹਾਂਜੀ ਗਰਮ ਦੁੱਧ ਅਸੀਂ ਇੱਕ ਕਿੱਲੋ ਉਬਾਲ ਕੇ ਉਹ ਚ ਪਾ ਦੇਣਾ। ਫੇਰ ਜਦੋਂ ਓਨੂੰ ਉਬਾਲਾ ਆਉਣ ਲੱਗਦਾ। ਹੁਣ ਸਬਜ਼ੀਆਂ ਦੇ ਤੁਹਾਡੇ ਉੱਪਰ ਮੈਥਡ ਹੈ ਕਈ ਤਾਂ ਪਲੇਨ ਹੀ ਖਾਂਦੇ ਹੈ। ਭਾਈ ਸਬਜ਼ੀਆਂ ਪਾ ਕੇ ਖਾਂਦੇ ਆ। ਪਰ ਸਬਜ਼ੀਆਂ ਵਾਲਾ ਥੋੜ੍ਹਾ ਅਲੱਗ ਫਲੇਵਰ ਆਉਂਦਾ ਜਿੱਦਾਂ ਕਿ ਅਸੀਂ ਉਹਦੇ ਚ ਗਾਜਰ ਪਾ ਲੋ ਸ਼ਿਮਲਾ ਮਿਰਚ ਪਾ ਲਉ ਹਾਂ ਉਹ ਆਪਣੀ ਮਰਜ਼ੀ ਆ ਹਾਂਜੀ ਹਾਂਜੀ ਹ। ਹਾਂਜੀ ਪੁੱਤਰ ਹਾਂਜੀ ਜਿੱਦਾਂ ਕਿ ਸਵੀਟ ਕੋਨ ਪਾ ਲੋ ਹੋਰ ਫਲੇਵਰ ਆ ਜਾਏਗਾ ਉਹਦਾ ਸਮਝੇ ਨਾ ਗੱਲ ਨੂੰ ਹਾਂਜੀ ਤੇ ਫਿਰ ਅਗਰ ਪਲੇਨ ਖਾਣੇ ਕਈ ਬੱਚੇ ਦੇਖੋ ਸਬਜ਼ੀਆਂ ਨੂੰ ਨਹੀਂ ਪਸੰਦ ਕਰਦੇ ਹੈਗੇ ਮੂੰਹ ਚੋਂ ਕੱਢਦੇ ਦੇ ਫੇਰ ਆਪਾਂ ਪਲੇਨ ਬਣਾ ਦੇਿੰਦੇ ਹਾਂ ਹੁਣ ਉਹਦੇ ਵਾਸਤੇ ਦੋਨੋ। ਤਰਾਂ ਦਾ ਬਣ ਜਾਂਦਾ ਪੁੱਤਰ ਪਰ ਜਦੋਂ ਤੁਸੀਂ ਆਏ ਸੀ ਮੈਂ ਸਬਜ਼ੀਆਂ ਵਾਲਾ ਹੀ ਬਣਾਇਆ ਸੀ ਉਸ। ਟ ਵੀ ਹਾਂਜੀ ਫਿਰ ਆਪਾਂ ਨੂੰ। ਹਾਂਜੀ ਦੁੱਧ ਵਾਲਿਆਂ ਤਾਂ ਉਹਥ ਸਾਡੀ ਸੋਸ ਤਿਆਰ ਹੋ ਗਈ ਨਾ ਵਟ। ੋਸ ਤਿਆਰ ਹੋ ਗਈ ਅਸੀਂ ਸਾਡੀ ਫਿਰ ਹਾਂਜੀ। ਦੂਜੀ ਕੜਾਹੀ ਚ ਅਸੀਂ ਥੋੜਾ ਜਿਹਾ ਮੱਖਣ ਹੀ ਪਾਲਓ ਥੋੜਾ ਜਿਹਾ ਇੱਕ ਡੇਢ ਚਮਚ ਉਹਦੇ ਚ। ਅਸੀਂ ਬਰੀਕ -ਬਰੀਕ ਪਿਆਜ਼, ਲਸਣ ਪਹਿਲਾਂ ਸਭ ਤੋਂ ਪਹਿਲਾਂ ਲਸਣ ਪਾਣੇ। ਫਿਰ ਉਸ ਤੋਂ ਬਾਅਦ ਪਿਆਜ ਬਰੀਕ -ਬਰੀਕ ਕੱਟ ਕੇ ਆਪਾਂ ਨੇ ਪਾ ਦੇਣੇ ਆ। ਟਮਾਟਰ ਨੀ ਪੈਦਾ ਇਹਦੇ ਇੱਕ ਗਾਜਰ ਪਾਦੋ ਬਰੀਕ ਬਰੀਕ ਕੱਟ ਕੇ ਚੋਪਰ ਚ ਚਾਹੇ ਚੋਪ ਕਰਲੋ ਚਾਹੇ ਹੱਥਾਂ ਨਾਲ ਕੱਟ ਲੋ ਜਿਦਾਂ ਤੁਹਾਨੂੰ ਸੌਖਾ ਲੱਗੇ ਉਦਾ ਕਰ ਲੋ। ਇੱਕ ਛੋਟੀ ਜੀ ਸ਼ਿਮਲਾ ਮਿਰਚ ਪਾ ਦੋ।
ਅੱਛਾ -ਅੱਛ।
ਉਹ ਸਾਰੀ ਬਰੀਕ -ਬਰੀਕ ਕਟਿੰਗ ਕਰ ਇਨਾ ਸਬਜ਼ੀਆਂ ਨੂੰ ਇੱਕ ਤਰਫ ਉਹਨੂੰ ਫਰਾਈ ਕਰਨਾ ਤੜ ਮਤਲਬ ਫਰਾਈ ਨੀ ਸੈਮੀ ਫਰਾਈ ਕਰਨਾ ਜਿੱਦਾਂ ਦੇ ਕੜਹੀ ਵਿੱਚ ਆਪਾਂ ਨੂੰ ਮੱਖਣ ਪਾਇਆ ਨਾ ਉਹ ਚ ਪਾ ਕੇ ਪਹਿਲੇ ਲਸਣ ਪਿਆਜ। ਗਜਰ, ਸ਼ਿਮਲਾ ਮਿਰਚ ਉਹ ਪਾ ਕੇ ਉਨੂ ਫ੍ਰਾਈ ਕਰਨਾ ਏ ਥੋੜ੍ਹਾ ਸੋਹਣੀ ਤਰ੍ਹਾਂ ਜਿਦਾ ਕਿ ਲਾਲ ਹੋਜੇ ਥੋੜ੍ਹਾ ਜਾ। ਹਾਂਜੀ। ਹਾਂਜੀ -ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਨੂੰ ਉਹਦੇ ਵਿੱਚ ਓਰੀਗੇਨੋ ਔਰ ਕੀ ਨਾਮ ਚਿਲੀ ਮਿਰਚ ਪਾਣੀ ਏ।
ਚਿਲੀ ਫਲੇਕਸ।
ਹਾਂਜੀ ਚਿੱਲੀ ਫਲੇਕਸ ਪਾਣੀ ਹੈ ਠੀਕ ਹੈ, ਔਰ ਨਮਕ ਅਪਣੇ ਸਵਾਦ ਅਨੁਸਾਰ ਹੀ ਪੈਂਦਾ।
ਅੱਛਾ ਤੇ ਜਿੱਦਾ ਚਿਲੀ ਫਲੇਕਸ ਪਾਲੀ ਪਾ ਦਿੱਤੀ ਆਪਾਂ ਫਿਰ ਲਾਲ ਮਿਰਚ ਤਾਂ ਨਹੀਂ ਪਾਨੀ।
ਨਹੀਂ ਲਾਲ ਮਿਰਚ ਨਹੀਂ ਪੈਂਦੀ ਪੁੱਤਰ ਇਹਦੇ ਚ ਕਾਲੀ ਮਿਰਚ ਪੈਂਦੀ ਆ ਹਾਂਜੀ।
ਕਾਲੀ ਮਿਰਚ।
ਹਾਂਜੀ ਹਾਂਜੀ ਕਿਉਂਕਿ ਚਿੱਲੀ ਫਿਲੇਕਸ ਪੈ ਗਈ ਤੇ ਫੇਿਰ ਲਾਲ ਮਿਰਚ ਦੀ ਤੇ ਲੋੜ ਨੀ ਹੈਗੀ ਪੁੱਤਰ ਫਿਰ ਤੇ ਕਿਉਂਕਿ ਉਹ ਥੋੜ੍ਹੀ ਜਿਹੀ ਤਿੱਖੀ ੀ ਹੁੰਦੀ ਹੈ। ਉਹਦਾ ਫਲੇਵਰ ਵੀ ਸੋਹਣਾ ਆ ਜਾਂਦਾ ਹੈ। ਨਾਲੇ ਉਹਦਾ ਥੋੜ੍ਹਾ ਕਲਰ ਵੀ ਸੋਹਣਾ ਆ ਜਾਂਦਾ ਏ ਅੱਜ ਵੈਸੇ ਕਾਲੀ ਮਿਰਚ ਲਾਸਟ ਪੈਂਦੀ ਹੈ ਬਸ ਆਪਾਂ ਨੂੰ ਜਿਵੇਂ ਸੋਸ ਸਾਡੀ ਤਿਆਰ ਹੋਈ ਪਈ ਐ ਇਹਦੇ ਵਿੱਚ ਅਸੀਂ ਫਿਰ ਪਾਸਤਾ ਜਿਹੜਾ ਸਾਡਾ ਬੋਇਲ ਹੈਗਾ ਸੀ, ਆਪਾਂ ਨੂੰ ਉਹ ਵੀ ਪਾ ਦੇਣਾ ਵਿੱਚ। ਨਾਲੋਂ ਜਿਹੜੀ ਸਬਜ਼ੀਆਂ ਸੀ ਸਾਰੀ ਮਿਕਸੋ ਉਹ ਵੀ ਪਾ ਦੋ ਵਿੱਚੇ ਹਾਂਜੀ ਫੇਰ ਇੱਕ ਉਬਾਲਾ ਦੇ ਦੋ ਉਹਨੂੰ ਕਿ ਜਿਹਦੀ ਸਾਰੀ ਸੋਸ ਸਾਡੇ ਪਾਸਤੇ ਵਿੱਚ ਆਜੇ। ਐਬਜ਼ੋਰਵ ਕਰਲੇ ਸਾਰਾ ਉਹ ਹਾਂਜੀ ਫਿਰ ਹਾਂਜੀ ਫੇਰ ਉਸ ਤੋਂ ਬਾਅਦ ਆਪਾਂ ਨੂੰ ਕਾਲੀ ਮਿਰਚ, ਚਿੱਲੀ ਫਲੇਕਸ, ਔਰ ੳਰੀਗੈਨੋ ਇਹਨੂੰ ਪਾਉਡਰ ਉੱਪਰੋ ਦੀ ਛਿੰਡਕ ਦੋ। ਸੋਹਣੀ ਤਰ੍ਹਾਂ ਹਾਂਜੀ ਫਿਰ ਉਪੱਰੋਂ ਉੱਪਰੋਂ ਦੀ ਸਾਲਾ ਛਿੰਡਕ ਕੇ ਆਪਣਾ ਥੋੜ੍ਹੀ ਦੇਰ ਪੰਜ -ਚਾਰ ਮਿੰਟ ਸਿੰਮ ਤੇ ਉਨੂ ਪਕਣ ਦੇ। ਆਪਾਂ ਨੂੰ ਕਿ ਜਿੱਦਾਂ ਦਾ ਉਹਦਾ ਫਲੇਵਰਸ ਵਾਈਟਸ ਸੋਚਦਾ ਸਾਡੇ ਪਾਸਤੇ ਵਿੱਚ ਸੋਹਣੀ ਤਰ੍ਹਾਂ ਅੰਦਰ ਤੱਕ ਚਲਾ ਜੇ।
ਅੱਛਾ।
ਹਾਂਜੀ, ਬਸ ਫਿਰ ਉਹਨੂੰ ਪੰਜ ਮਿੰਟ ਉੱਪਰੋਂ ਦੀ ਥਾਲੀ ਨਾਲ ਟੱਕ ਦੋ। ਜਿੱਦਾਂ ਕਿ ਸਟੀਮ ਵੀ ਰਹੇ ਅੰਦਰ ਥੋੜਾ ਜਿਹਾ ਜਿਹੜਾ ਅਗਰ ਕੱਚਾਪਨ ਰਹਿ ਵੀ ਗਿਆ ਜਿਾਂ ਦੇ ਅਪੀਲ ਮੈ ਤੈਨੂੰ ਦੱਸ ਰਹੀ ਸੀ ਕਿ ਬਈ ਅੱਠ ਅੱਸੀ ਪ੍ਰਸੈਂਟ ਅ -ਅਸੀਂ ਉਹਨੂੰ ਬੋਇਲ ਕਰਨਾ ਤੇ ਉਸ ਤੋਂ ਬਾਅਦ ਜਿਦਾ ਕਿ ਅਹ ਉਹ ਥੋੜ੍ਹੀ ਬਹੁਤ ਕਮੀ ਹੋਏਗੀ ਉਹ ਤੋ ਸਟੀਮ ਵਿੱਚ ਵੀ ਪੱਕ ਜੇਗੀ।
ਅੱਛਾ- ਅੱਛਾ।
ਬਸ ਫਿਰ ਉਸ ਤੋਂ ਬਾਅਦ ਪੰਜ ਮਿੰਟ ਬਾਅਦ ਤੁਸੀਂ ਖੋਲ ਕੇ ਦੇਖ ਜੇ ਤੁਹਾਡੀ ਸੋਸ ਪੂਰੀ ਐਨ। ਥਿੱਕ ਜਿ ਹੋਗੀ ਅ ਔਰ ਥੋੜ੍ਹਾ ਜਿਹਾ ਉੱਪਰ ਦਾ ਫਲੇਵਰ ਸੋਹਣੀ ਤਰ੍ਹਾਂ ਐਬਜੋਰਬ ਹੋ ਚੁੱਕਿਆ ਪਾਸਤੇ ਦੇ ਅੰਦਰ ਬਸ ਤੁਸੀਂ ਫਿਰ ਗਿਆ। ਬੰਦ ਕਰ ਦੇਣੀ ਹੈ ਹਾਂਜੀ ਗੈਸ ਬੰਦ ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਚੈੱਕ ਕਰ ਲਓ ਚੇ ਨਾਈਫ ਦੇ ਉਹਦੇ ਨਾਲ ਅੱਗੋਂ ਕਿ ਬਈ ਹਾਂ ਪਾਸਤ ਨੂੰ ਹੱਥ ਲਾ ਕੇ ਕੀ ਪੱਕ ਗਿਆ ਨਾ ਕੱਚਾ ਤੇ ਨਹੀਂ ਹੈ ਨਾ। ਅਗਰ ਤੁਹਾਨੂੰ ਲੱਗਦਾ ਹੈ ਕਿ ਥੋੜ੍ਹਾ ਬਹੁਤ ਕੱਚਾ ਹੈ ਫੇਰ ਕਿ ਨਾਮੇ ਤੁ ਤੁਸੀਂ ਦੋ ਮਿੰਟ ਹੋਰ ਰੱਖ ਸਕਦੇ ਹੋ।
ਅੱਛਾ ਅੱਛਾ ਮੈਂ ਮਤਲਬ ਇਹਦੇ ਚ ਪਿਆਜ ਤੇ ਟਮਾਟਰ ਨੀ ਪੈਣਾ ਹਨਾ।
ਹਾਂਜੀ ਨਹੀਂ ਪਿਆ ਨਹੀਂ ਪਿਆਜ ਤੇ ਪੈਣਾ ਪੁੱਤਰ ਪਿਆਜ ਤੇ ਪਾਨ ਟਮਾਟਰ ਨੀ ਪਾਉਂਦੇ ਪੁੱਤਰ ਹਾਂਜੀ ਲਸਣ ਔਰ ਪਿਆਜ ਤੇ ਪਏਗਾ ਹਾਂਜੀ।
ਅਜ ਵੀ ਬਰੀਕ ਬਰੀਕ ਕੱਟਣਾ ਹੈ।
ਲਸਣ ਪਿਆਜ ਤੇ ਪਏਗਾ ਟਮਾਟਰ ਨੀ ਪੈਂਦਾ ਇਹਦੇ ਵਿੱਚ।
ਜਾਏ ਉਹ ਵੀ ਵਧੀਕ ਵਧੀਕ ਕਾਟਨਾ ਜਾਂ ਲੰਬਾ ਲੰਬਾ ਕੱਟਨਾ।
ਨਹੀਂ ਨਹੀਂ ਨਹੀਂ ਬਰੀਕ ਹੀ ਕੱਟਣਾ ਪੁੱ। ਤਾਂ ਹਰ ਸਬਜ਼ੀ ਬਰੀਕ ਬਰੀਕ ਚੋਪ ਕਰਨੀ ਆ ਜਿੱਦਾਂ ਕਿ ਆਪਾਂ ਨੂੰ ਚਾਹੇ ਸੌਖਾ ਅਗਣ ਲੱਗੇ ਤੇ ਆਪਾਂ ਲੋਕ ਕਿ ਜਿੱਦਾਂ ਚੋਪਰ ਅੱਜ ਕੱਲ ਚੱਲ ਰਿਹਾ। ਮਿਕਸ ਤੇ ਜ਼ਿਆਦਾ ਉਹ ਹੋ ਜਾਏਗਾ ਚੋਪਰ ਵਿੱਚ ਅਸੀਂ ਆਪਣਾ ਟਾਈਮ ਬਚਾਉਣ ਵਾਸਤੇ ਆਪਾਂ ਚੋਪਰ ਵਿੱਚ ਵੀ ਕਰ ਸਕਦੇ ਹਾਂ। ਪਰ ਪਤਾ ਕੀ ਹੈ ਪੁੱਤਰ ਜਿਹੜਾ ਫਲੇਵਰ ਹੱਥ ਚ ਆਉਂਦਾ ਨਾ ਉਹ ਥ ਹੋਰ ਨੀ ਆਉਂਦਾ ਆਪਾਂ ਲੋਕੀ ਜਿਵੇਂ ਚੋਪਰ ਚ ਕਰਨੇ ਆ ਨਾ ਉਹ ਥੋੜੀ ਗਿੱਲੀ ਗਿੱਲੀ ਜਿਸ ਸਬਜ਼ੀ ਬਣਦੀ ਆ ਹਾਂਜੀ। ਉਹ ਨਾ ਫਿਰ ਟਾਈਮ ਦੀ ਤੇ ਬੱਚਾ ਤੋਂ ਹੁੰਦੀ ਆ ਜ਼ਰੂਰ। ਪਲ ਉਹ ਮਜ਼ਾ ਨਹੀਂੀ ਆਉਂਦਾ ਜਿੱਦਾਂ ਕਿ ਜਿਦਾਂ ਕਿ ਹੱਥ ਨਾਲ ਕਟਿੰਗ ਕਰਕੇ ਬਣਾਓ ਨਾ ਉਹ ਬਹੁਤ ਅੱਛਾ ਫਲੇਵਰ ਆਦਾ ਹੈ। ਹਰ ਸਬਜ਼ੀਆਂ ਵਿੱਚ ਜਿੱਦਾਂ ਕਿ ਹਾਂ ਬਹੁਤ ਸਵਾਦ ਲੱਗਦਾ ਉਹ ਬੱਚੇ ਵੀ ਕਹਿੰਦੇ ਆ। ਮੰਮਾ ਅੱਜ ਸਬਜ਼ੀ ਬਹੁਤ ਸਵਾਦ ਬਣੀ ਆ ਤੇ ਜਿੱਦਾਂ ਕਿ ਆਪਾਂ ਨੂੰ ਜਿੱਦਾਂ ਕਿ ਆਪਾਂ ਨੂੰ ਭੜਤਾ ਬਣਾਦੇ ਹਾਂ ਉਹ ਅਸੀਂ ਸੋਚਣੇ ਹਾਂ ਕਿ ਚਲੋ ਪਿਆਜ ਵਿੱਚ, ਚ ਕਰਦੀਏ ਪਰ ਨਾ ਉਹ ਗਿੱਲਾ ਗਿੱਲਾ ਜੇ, ਫਲੇਵਰ ਆਦਾ ਔਰ ਤੁਸੀਂ ਹੱਥ ਨਾਲ ਕੱਟ ਕੇ ਬਣਾਓਗੇ ਨਾ,
ਹਾਂਜੀ-ਹਾਂਜੀ ਉਹ ਫ਼ਰਕ ਤਾਂ ਆਦਾ ਹੀ ਹੈ ਹਾਂਜੀ ਹ ਪਹਿਲਾਂ ਮਤਲਬ, ਲੋਕ ਯਾਤਾਂ ਨਾਲ ਹੀ ਕਰਦੇ ਸੀ ਚੋਪਰ ਵਗੈਰਾ ਤਾਂ ਹੁਣ ਚੱਲ ਪਏ ਨੇ,
ਹਾਂਜੀ-ਹਾਂਜੀ-ਹਾਂਜੀ ਪੁੱਤਰ ਜੀ ਹਾਂਜੀ। ਫਿਰ ਬਸ ਅਗਰ ਉਹ ਤੇ ਟਾਈਮ ਦੇ ਹਿਸਾਬ ਨਾਲ ਹੁੰਦਾ ਜਿੱਦਾਂ, ਕਿ ਤੁਹਾਡੇ ਕੋਲ ਟਾਈਮ ਹੋਏ ਤੇ ਫਰ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ। ਉਹ ਬਈ ਸਵੇਰੇ ਸਵੇਰੇ ਹੁੰਦੇ। ਟਾਈਮ ਦੀ ਬੱਚਤ ਅਗਰ ਕਰਨੀ ਹੈ ਤਾਂ ਫਿਰ ਚੋਪਰ ਚ ਕਰ, ਸਕਦੇ ਹੋ ਜਿਦਾਂ ਵੀ ਤੁਹਾਨੂੰ ਸਹੀ ਲੱਗੇ। ਉਹ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਬਾਕੀ ਰੈਸ ਵਿੱਚ, ਤੁਹਾਨੂੰ ਦੱਸ ਹੀ ਦਿੱਤੀ ਹੈ ਤੁਸੀਂ ਬਣਾਓ ਤੇ ਖਵਾਓ ਤੇ ਖਾਓ ਵੀ, ਹਾਂਜੀ ਹੋਰ ਬਾਕੀ ਇਹ ਕਿ ਬਸ, ਇਹਦੇ ਚ ਮੇਨ ਹੈ ਕਿ ਸੋਸ ਸੋਸ ਵਧੀਆ ਬਣਨੀ ਚਾਹੀਦੀ ਹੈ ਮਤਲਬ ਅਗਰ ਸੋਸ ਹਾਂਜੀ। ਸੋਸ ਚ ਸਾਡੀ ਕੋਈ ਕਮੀ ਰਹਿ ਗਈ ਨਾ ਫੇਰ ਪਾਸਤੇ ਚ ਉਹ ਫਲੇਵਰ ਨਹੀਂ ਆਦਾ।
ਹਾਂਜੀ ਇਹ ਤਾਂ ਮੈਂ ਲਾਈ ਆ।
ਹਾਂਜੀ ਮੇਰਾ ਤੇ ਬੇਟਾ ਹੈ ਨਾ ਉਹ ਤੇ, ਵਾਈਟ ਸੋਸ ਪਾਸਤਾ ਇਤਨੇ ਟੇਸਟ ਨਾਲ ਖਾਂਦਾ ਨਾ ਇਤਨੇ ਟੇਸਟ ਨਾਲ ਕਹਿੰਦਾ ਮੰਮਾ ਵਾਈਟ ਸੋਸ ਪਾਸਤਾ ਹੀ ਬਣਾਓ ਵਾਈਟ ਸੋਸ ਪਾਸਤਾ ਹੀ ਬਣਾਓ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਹੈ ਕੋਈ ਨੀ, ਬਣਾਓਗੇ ਨਹੀਂ ਅਗਰ ਤੁਹਾਨੂੰ ਕੋਈ ਦਿੱਕਤ ਲੱਗੀ ਫੇਰ ਦੁਬਾਰਾ ਪੁੱਛ ਲੈਣਾ।
ਠੀ ਆ ਠੀਕ ਹੈ ਜ਼ਰੂਰ ਸਤਿ ਸ੍ਰੀ ਅਕਾਲ, ਹਾਂ,